ਹੈਲੋ
ਅ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠੀਕ ਹੋ ਤੁਸੀਂ
ਹਾਂਜੀ ਵਧੀਆ ਵਧੀਆ
ਹਾਂਜੀ ਹੋਰ ਘਰ ਪਰਿਵਾਰ ਸਭ ਵਧੀਆ ਜੀ
ਹਾਂਜੀ ਸਭ ਵਧੀਆ ਤੁਸੀਂ ਸੁਣਾ ਮੈਂ ਬਸ ਵੇਹਲੀ ਬੈਠੀ ਦੀ ਸੀ ਉਹ ਫੀ ਹੋ ਗਿਆ ਹਾਂਜੀ ਤੁਸੀਂ ਕੀ ਕਰਦੇ ਕਿ
ਮੈਂ ਬਸ ਉਹ ਫੋਨ ਚਲਾ ਰਿਹਾ ਸੀ ਯੂਟਿਊਬ ਤੇ ਵੀਡੀਓਜ਼ ਵਗੈਰਾ ਵੇਖ ਰਿਹਾ ਸੀ ਹਾਂਜੀ ਅੱਛਾ ਤੁਹਾਡੇ ਕੋਲੋਂ ਮੈਂ ਇੱਕ ਗੱਲ ਪੁੱਛਣੀ ਸੀ
ਹਹ ਪੁੱਛੋ
ਮੈਂ ਪੁੱਛ ਰਿਹਾ ਸੀ ਕਿ ਜੋ ਅਸੀਂ ਲੋਕ ਹੈਗੇ ਹਾਂ ਜਿਵੇਂ ਹੁਣ ਗਰਮੀਆਂ ਮਤਲਬ ਕਦੀ ਕਤਾਰ ਬੜਤੇ ਬੁਖਾਰ ਚੜ੍ਹ ਜਾਂਦਾ ਹੈ ਮਤਲਬ ਬੰਦਿਆਂ ਨੂੰ
ਆਹੋ ਠੀਕ ਠੀਕ ਆ
ਹਾਂਜੀ ਅਤੇ ਫਿਰ ਹੁਣ ਮੈਨੂੰ ਇਹ ਗੱਲ ਦੱਸੋ ਕਿ ਮੈਂ ਯੂਟਿਊਬ 'ਤੇ ਵੀਡੀਓਜ਼ ਦੇਖੀ ਸੀ ਉਹ ਕਹਿੰਦੇ ਪਏ ਸੀ ਕਿ ਕੀ ਤੁਸੀਂ ਨਾ ਉਹ ਮਤਲਬ ਕਿ ਸਵੇਰਰੇ ਸਵੇਰਰੇ ਉੱਠ ਕੇ ਨਾ ਥੋੜ੍ਹਾ ਜਿਹਾ ਵਿਆਇਮ ਕਰੋ ਹਾਂਜੀ ਤੇ ਮੈਨੂੰ ਐ ਗੱਲ ਦੱਸੋ ਕਿ ਹੁਣ ਅਗਰ ਬੰਦਿਆਂ ਨੂੰ ਬੁਖਾਰ ਚੜ ਜਾਏ ਫੀਵਰ ਹੋ ਜਾਏ ਤੇ ਫੇਿਰ ਉਹ ਦਵਾਈ ਲੈਣੀ ਠੀਕ ਹੈਗਾ ਜਾਂ ਫਿਰ ਘਰੇਲੂ ਉਪਾਏ ਕਰਨੇ ਚਾਹੀਦੇ ਨੇ
ਹਮ ਮਨ ਤਾਂ ਪਤਾ ਨਹੀਂੀ
ਹਾਂਜੀ
ਮੈ ਤਾਂ ਚੀਜ਼ ਬਾਰੇ ਪਤਾ ਨੀ ਤੁਸੀਂ ਕਿਦੇ ਕੋ ਵੇਖਿਆ
ਮੈਂ ਬਸ ਯੂਟਿਊਬ ਤੇ ਉਹ ਵੀਡੀਓ ਦੇਖ ਰਿਹਾ ਸੀ ਕਿ ਮਤਲਬ ਮੈ ਬੱਸ ਯੂਟਿਊਬ ਚ ਵੀਡਿਓ ਦੇਖ ਰਿਹਾ ਸੀ ਕਿ ਜ਼ਿਆਦਾ ਗਰਮੀ ਲੱਗੇ ਤਾਂ ਫੇਿਰ ਜੂਨ ਚਚ ਅ ਮਤਲਬ ਕਿ ਜੂਨ ਦੇ ਮਹੀਨੇ ਚ ਅਗਰ ਤੁਹਾਨੂੰ ਜ਼ਿਆਦਾ ਗਰਮੀ ਲੱਗੇ ਤਾਂ ਫਿਰ ਗੋਂਦ ਗਤਿਰਾ ਖਾਓ ਠੰਡੀ ਕੋਲਡ ਡਰਿੰਕ ਪੀਓ
ਇਹ ਤੇ ਅੱਛਾ ਗੋਦ ਕਤਿਰਾ ਕਾਫੀ ਅੱਛਾ ਹੈ
ਤੁਹਾਡੀ ਆਵਾਜ਼ ਬੜੀ ਧੀਰੇ ਆਉਂਦੀ ਹੈ
ਹੈਲੋ ਹਾਂਜੀ ਮੈਂ ਕਿਹਾ ਗੋਂਦ ਕਤੀਰਾ, ਹਲੋ ਮੈਂ ਕਿਹਾ ਗੋਂਦ ਕਰਿਰਾ ਤਾਂ ਕਾਫ਼ੀ ਅੱਛਾ ਹੁੰਦਾ ਵਾ ਹੈਲੋ
ਹਾਂ ਹੁਣ ਠੀਕ ਹੈ ਹੁਣ ਦੱਸੋ ਕੀ ਕਹਿੰਦੇ ਵੀ ਉਹ
ਤੀਰਾ ਤਾਂ ਕਾਫੀ ਅੱਛਾ ਹੁੰਦਾ ਪੈਣ ਆਣਾ ਚਾਹੀਦਾ
ਠੀਕ ਹੈ ਤੇ ਫਿਰ ਇਹਨੂੰ ਮਤਲਬ ਕਿਵੇਂ ਬਣਾਉਂਦੇ ਨੇ ਐਕਚੁਲੀ ਮੈਂ ਨਾ ਮੇਰੀ ਮੰਮੀ ਨੂੰ ਨਹੀਂੀ ਆਉਂਦਾ ਤੇ ਤੁਸੀਂ ਦੱਸ ਸਕਦੇ ਹੋ ਕੀ ਮਤਲਬ ਕਿ ਕਿਉਂਕਿ ਨਾ ਮੈਨੇ ਯੂਟਿਊਬ ਦੇਖਿਆ ਸੀ ਹੈ ਨਾ ਕਾਫੀ ਠੰਢਾ ਹੁੰਦਾ ਹੈ ਤੇ ਮਤਲਬ ਕਿ ਅਗਰ ਬੜੀ ਜ਼ਿਆਦਾ ਗਰਮੀਆਂ ਪੈ ਰਹੀਆਂ ਨੇ ਵੈਸੇ ਵੀ ਜੂਨ ਦਾ ਮਹੀਨਾ ਚੱਲ ਰਿਹਾ ਤੇ ਮਨ ਇੱਕ ਗੋਂਦ ਕਾਤਿਰਾ
ਨਹੀਂ ਆਹੋ ਮੈਂ ਦੱਸਣੀ ਹ ਤੁਹਾਨੂੰ ਗੋਂਦ ਕਤਿਰਾ ਕੀ ਕਰਨਾ ਚਾਹੀਦਾ ਗੋਦ ਕਤਿਰਾ ਨੂੰ ਨਾ ਪਹਿਲੇ ਨਾ ਤੁਸੀਂ ਪੈ ਥੋੜ੍ਹਾ ਜਿ ਨਾ ਪਾਣੀ ਚ ਨਾ ਪਿਓਗ ਰੱਖ ਦੇਣਾ ਪਾਣੀ ਚ ਪਿਓ ਕੇ ਰੱਖਦਾ ਫਿਰ ਜਦੋਂ ਥੋੜ੍ਹਾ ਜਿਹਾ ਨਾ ਖੁੱਲ ਜਾਂਦਾ ਵਿਆ ਜੇ ਥੋੜਾ ਫੁੰਡ ਜੇਗਾ ਤੇ ਤੁਸੀਂ ਉਸ ਕਰ ਲੈਣਾ ਦੁੱਧ ਚ ਪਾ ਕੇ ਪੀ ਲ ਪਾਣੀ ਚ ਪਾ ਕੇ ਪੀ ਲਓ
ਠੀਕ ਹੈੱਥੇ ਮਤਲਬ ਕਿ ਇਹ ਕਿੱਥੋਂ ਮਿਲਦਾ ਮਤਲਬ
ਐ ਬਾਜ਼ਾਰੋ ਨੂੰ ਮਿਲ ਜਾਂਦਾ ਪੈ
ਠੀਕ ਹੈ ਜੀ
ਬਾਜ਼ਾਰੋ ਮਿਲੇਗਾ ਤੁਹਾਨੂੰ ਅਕੋਗੇ ਗੋਂਦ ਕਟਿਰਾ ਦੇ ਦੋ ਦੇ ਦੇਣਗੇ ਆਪਣੇ ਆਪ
ਤੇ ਇਹ ਖਾਣ ਨਾਲ ਕੀ ਹੁੰਦਾ ਹੈ
ਖਾਣ ਨਾਲ ਸਰੀਰ ਚ ਕਾਫੀ ਅੱਛਾ ਹੋ ਨ ਦੇ ਮਤਲਬ ਗਰਮੀ ਨੀ ਲੱਗਦੀ ਸਕਦੀ
ਠੀਕ ਹੈ ਜੀ।
ਦੇ ਰੀ ਤੁਹਾਨੂੰ
ਠੀਕ ਹੈ।
ਤੇ ਅਸੀਂ ਤੇ ਮੇਰੇ ਹਸਬੈਂਡ ਪੀਂਦੇ ਰਹਿੰਦੇ ਨੇ।
ਠੀਕ ਹੈ ਜੀ। ਤੇ ਗੋਂਦ ਗਦੀਰਾ ਪਾ ਕੇ ਉਹ। ਉਹ ਦੁੱਧ ਪਾ ਕੇ ਹੋਰ ਥੋੜ੍ਹਾ ਜਲਜੀਰਾ ਪਾ ਕੇ।
ਹਾਂ। ਜੀਰਾ ਪਾ ਲੋ ਹਾਂਜੀ। ਜੀਰਾ ਵੀ ਪਾ ਲੋ ਕਾਫੀ ਅੱਛਾ ਹੁੰਦਾ ਵਾ।
ਠੀਕ ਹੈ ਜ ਜਲਜੀਰਾ ਜਾਂ ਫਿਰ ਉਹ ਕੀ ਕਹਿੰਦੇ ਨੇ ਜੋਅਰ ਲਾਲ ਲਾਲ ਰੰਗ ਦਾ ਕੀ ਹੁੰਦਾ ਹੈ। ਸ਼ਰਬਤ ਬਣਾਉਂਦੇ ਨੇ। ਜਨਾਬ
ਲਾਲ ਰੰਗ ਦਾ ਕੀ ਬਣਾਉਦੇ ਨੇ
ਰੂ ਆਫ ਜਾ ਰੂ ਆਫ ਜਾ
ਰੂਹ ਅਫਜਾ ਅੱਛਾ ਅੱਛਾ ਠੀਕ ਹੈ ਠੀਕ ਹੈ ਗੱਲ ਸਮਝ ਨਹੀਂ ਆਈ ਲੰਚ ਕਰ ਲੈਣਾ ਨਾ ਮੇਰੇ ਜਿਹੜੇ ਫਾਦਰ ਇਨ ਲੋ ਤੇ ਨਾਲੇ ਮੇਰੇ ਅ ਨਾ ਦਿਓਰ ਉਹ ਵੀ ਉਹਵੀ ਪੀਂਦੇ ਨੇ ਤੇ ਫੇਰ ਵੀ ਅਸੀਂ ਕੱਲ ਮੈਂ ਨਾ ਨਾਨਣ ਦੇ ਨਾਲ ਥੋੜ੍ਹਾ ਜਿਹਾ ਗੂੰਦ ਕਤੀਰਾ ਦੁੱਧ ਪਾ ਲਿਆ ਦੁੱਧ ਜਾ ਦੁੱਧ ਪਾ ਲਿਆ ਉਹਦੇ ਵਿੱਚ ਰੂਹ ਅਫਜਾ ਪਾ ਲਿਆ ਉਹਨੂੰ ਫੈਂਟ ਲਿਆ
ਠੀਕ ਹੈ ਜੀ।
ਮੈਂ ਤਾਂ ਐਵੇਂ ਹੀ ਸੁੱਕੀ ਜਾਨੀ ਆ ਨਹੀਂ ਕਾਫੀ ਅੱਛਾ ਲੱਗਦਾ ਸਰੀਰ ਨੂੰ ਬਹੁਤ ਆਰਾਮ ਵੀ ਮਿਲਦਾ ਜਾਂਦਾ ਹੈ। ਗਰਮੀ ਲੱਗਦੀ ਹੈ ਮੇਰੇ ਸਾਰੇ ਸਰੀਰ ਦੀਆਂ ਹੱਡੀਆਂ ਵਿੱਚ ਗਰਮੈਸ਼ ਖਤਮ ਹੋ ਜਾਂਦੀ ਆ।
ਠੀਕ ਹੈ
ਹਾਂਜੀ ਤੇ ਤੁਸੀਂ ਯੂਜ ਨਹੀਂੀ ਕਰਦੇ ਆ
ਨਹੀਂ ਮਤਲਬ ਪਹਿਲੀ ਵਾਰ ਸੁਣਿਆ ਸੀ ਯੂਟਿਊਬ ਤੇ ਤੇ ਫਿਰ ਹੁਣ ਮੈਂ ਸੋਚ ਰਿ
ਨਹੀਂ ਨਹੀਂ ਤੁਹਾਡੀ ਜਿਹੜੀ ਤੁਹਾਡੀ ਜਿਹੜੀ ਸਿਸਟ ਚਰਿਆ ਨੇ ਉਹ ਉਹਨਾਂ ਦੇ ਹੈਸਬੈਂਡ ਖਾਂਦੇ ਨੇ ਉਹਨਾਂ ਦੇ ਪਰਿਵਾਰ ਵਿੱਚੋਂ
ਅੱਛਾ।
ਹੂੰ। ਹੁਣ ਅਸੀਂ ਅੱਜ ਪੀਂਨੇ ਆਂ। ਸਾਡੇ ਘਰ ਵੀ ਐਸੀਂ ਸਾਡੇ ਆਰ ਨੂੰ ਸਾਡੇ ਇੰਝ ਪੀਂਦੇ ਨੇ ਤੁਹਾਡੇ ਘਰ ਪਤਾ ਨੀ ਕੀ ਹਿਸਾਬ ਹੈ।
ਹਾਂਜੀ, ਠੀਕ ਹੈ ਮੈਨੂੰ ਹੁਣ ਮੈਂ ਹਾਂਜੀ ਮੈਂ ਯੂਟਿਊਬ ਦੇਖ ਰਿਹਾ ਸੀ। ਉਹ ਕਹਿੰਦੇ ਪਏ ਤੇ ਮੈਂ ਹੁਣ ਜਾ ਕੇ ਨਾ ਆਪਣੇ ਪੇਰੈਂਟਸ ਨੂੰ ਕਹਿੰਦਾ ਵਾ ਕਿ ਇਵੇਂ ਇਵੇਂ ਕੋਈ ਡਿਸ਼ ਹੁੰਦੀ ਹੈ, ਫੇਰ ਗੁੰਦ ਕਤੀਰਾ ਹੁੰਂਦਾ ਠੰਡਾ ਹੁੰਦਾ ਅੰਦਰੋਂ ਦੀ
ਨਹੀਂ ਤੁਸੀਂ ਤੁਸੀਂ ਬਾਜ਼ਾਰ ਜਾਓਗੇ ਨਾ ਬਾਜ਼ਾਰ ਜਾਓਗੇ ਤੁਸੀਂ ਕਹਿ ਦਿੰਨਾ ਪਾ ਇਹਨੂੰ ਅੰਕਲ ਜੀ ਸਾਨੂੰ ਗੁੰਦ ਕਤੀਰਾ ਉਹਨਾਂ ਗੋਂਗ ਦਾ ਸੀ। ਕੌਂ ਕੀ ਦੇਗਾ ਮੋਟੇ- ਮੋਟੇ ਦਾਣੇ ਦੇਗਾ। ਮ ਮੋਟੇ ਮੋਟੇ ਦਾਣੇ ਦੇਵੇਗਾ ਉਹ ਤੁਸੀਂ ਪਾਣੀ ਦੇ ਪਿਓ ਕੇ ਰੱਖੋਗੇ ਨਾ ਆਪਣੇ ਆਪ ਫਿਰ ਰੱਖਣਾ ਤੁਸੀਂ ਫਰਿੱਜ ਚ ਹੀ ਬਾਹਰ ਨਾ ਰੱਖਣਾ ਬਾਹਰ ਖ਼ਰਾਬ ਹੋ ਜਾਂਦਾ ਹੈ। ਫਰਿੱਜ ਰੱਖੋਗੇ ਨਾ ਥੋੜਾ ਜੇਹਾ ਫੁੰਨ ਜੇਗਾ ਇੱਕ ਤੇ ਦੁੱਧ ਲਓ ਦੁੱਧ ਲਓ ਚਮਚ ਭਰ ਕੇ ਨਾ ਗੋਂਗ ਕਤੀਰਾ ਵਿੱਚ ਪਾ ਦੋ, ਉਹਨੂੰ ਥੋੜਾ ਜਹਾ ਫੈਂਟ ਲੋ ਉਹਨੂੰ ਥੋੜ੍ਹਾ ਜਾ ਓਹ ਫਿਰ ਰੂਹ ਅਫ਼ਜ਼ ਪਾ ਲਓ ਜਾਂ ਫਿਰ ਖੰਡ ਪਾ ਲਓ ਖੰਡ ਪਾਉਣ ਦੀ ਲੋੜ ਨਈ ਹੈ, ਤੁਸੀਂ ਰੂਹ ਅਫਜ਼ ਪਾਣਾ ਹੀ ਹੈ ਵਿਚ
ਠੀਕ ਹੈ ਜੀ।
ਸਾਡੇ ਘਰ ਪੀਂਦੇ ਰਹਿੰਦੇ ਨੇ। ਹੋਰ ਤੂੰ ਵੀ ਦੱਸੋ ਬੰਨੇ ਕਿਥੇ ਘੁੰਮਣ ਚੱਲਿਆ
ਤੁਹਾਡੀ ਆਵਾਜ਼ ਨਾ ਮੈਨੂੰ ਬੜੀ ਧੀਰੇ ਆਂਦੀ ਪਈ ਏ ਬੜੀ ਧੀਰੇ
ਅੱਛਾ ਹੈਲੋ, ਮੈਂ ਕਿਹਾ ਤੁਸੀਂ ਗਰਮੀਆਂ ਚ ਕਿੱਥੇ ਘੁੰਮਣ ਚੱਲੇ ਹੋ, ਗਰਮੀਆਂ ਚ ਕਿੱਥੇ ਘੁੰਮਣ ਚੱਲਿਆ
ਇਹ ਤੋਂ ਹੁਣ ਗਰਮੀਆਂ ਸਟਾਟ ਹੋ ਗਈਆਂ ਨੇ, ਤੇ ਫੇਰ ਹੁਣ ਮੈਂ ਸੋਚ ਰਿਹਾ ਕਿ ਸ਼ਿਮਲਾ ਜਾਈਏ ਤੇ ਤੁਸੀਂ ਦੱਸ ਸਕਦੇ ਹੋ ਕਿ ਮਤਲਬ ਕਿ ਸ਼ਿ ਸ਼ਿਮਲਾ ਅਸੀਂ ਟ੍ਰੇਨ ਤੋਂ ਜਾਈਏ ਜਾਂ ਫਿਰ ਬੱਸ ਤੋਂ ਜਾਈਏ।
ਬੱਸ ਤਾਂ ਮੈਂ ਸੁਣੀ ਨੀ ਕਦੀ ਟ੍ਰੇਨ ਸੁਣੀ ਦੀ ਆ
ਹਾਂਜੀ, ਉਹ ਮਿਨੀ ਟ੍ਰੇਨ ਕਹਿੰਦੇ ਨੇ ਜਿਹਨੂੰ ਮਿਨੀ ਟ੍ਰੇਨ ਜੀ।
ਤੁਹਾਡੀ ਵਾਈਫ ਗਏ ਤੇ ਉਨੇ ਸੁਣਨਾ ਸੁਣਨਾ ਕਿ ਨਹੀਂ
ਨਹੀਂ, ਅਸੀਂ ਕਿੱਧਰ ਵੀ ਨਹੀਂ ਗਏ ਤੇ ਓਈ ਮੈੰ ਸਲਾਹ ਲੈ ਰਿਆ ਸੀ ਕਿ ਮੈਂ ਓਈ ਮਤਲਬ ਕਿ ਬੰਦਿਆਂ ਤੋਂ ਪੁੱਛ ਰਿਆ ਸੀ ਕਿ ਮਤਲਬ ਕੇ ਸ਼ਿਮਲਾ ਕਿਵੇਂ ਜਾਈਏ। ਤੇ ਸ਼ਿਮਲਾ ਤੇ ਹੁਣ ਤੁਹਾਨੂੰ ਤੁਹਾਡੇ ਸ ਨਾਲ- ਨਾਲ ਸ਼ਿਮਲਾ ਬਰਫ਼ ਪੈਂਦੀ ਪਈ ਹੋਏਗੀ।
ਕਿ ਸ਼ਿਮਲੇ ਜਾਣ ਦੀ ਲੋੜ ਹੀ ਨੀ ਤੁਹਾਨੂੰ ਇੰਨੀ ਛੁੱਟੀਆਂ ਚ ਬੱਚੇ ਬੱਚੇ ਇੰਨੇ ਬੱਚੇ ਹੋਣਗੇ ਉੱਥੇ ਤੇ ਕਿਤੇ ਹੋਰ ਦੇਖ ਲਓ ਨਾ, ਜਿਵੇਂ ਅੰਮ੍ਰਿਤਸਰ ਹੋ ਗਿਆ ਨਾਨਕਸਰ ਚਲੇ ਗਏ। ਮਨਸੂਰੀ ਹੋਵੇ ਸ਼ਿਮਲਾ ਸਾਡਾ ਫਾਇਦਾ ਹੀ ਨਹੀਂ ਹੈ।
ਅੱਛਾ
ਛੁੱਟੀਆਂ ਤੋਂ ਆ ਕੇ ਬੱਚੇ ਦੋ ਵਜੇ ਤਕ ਤੇ ਰੂਮ ਬੜੇ ਮਤਲਬ ਮਹਿੰਗੇ ਮਹਿੰਗੇ ਹੋਣਗੇ
ਠੀਕ ਹੈ ਜੀ
ਰੂਮ ਵੀ ਬੜੇ ਮਹਿੰਗੇ ਹੁਣ ਇਸ ਤੋਂ ਅੱਛਾ ਬੰਦਾ ਚਲਾ ਗਿਆ ਬਸ ਸ਼ਿਮਲਾ ਮਸੂਰੀ ਜਾਣ ਦਾ ਫਾਇਦਾ
ਅੱਛਾ ਜੁਲਾਈ ਕਹਿ ਰਹੇ ਹੋ ਤਾਂ ਕਿ ਸਾਰੇ ਬੰਦੇ ਉਥੋਂ ਦੀ ਮਤਲਬ ਕੀ ਨਿਕਲ ਜਾਣ ਖਾਲੀ ਹੋ ਜਾਏ
ਹਹ ਠੀਕ ਆ ਤੁਸੀਂ
ਮਤਲਬ ਕਿ ਹਾਂ ਸਹੀ ਕਹਿ ਰਿਹਾ ਸਹੀ ਸਹੀ ਗੱਲ
ਰਾਸ਼ ਬੜਾ ਹੋਏਗਾ ਉੱਥੇ
ਜੀ ਤੇ ਮੈਨੂੰ ਇਹ ਦੱਸੋ ਕਿ ਅਗਰ ਮੈਨੂੰ ਇਹ ਦੱਸੋ ਕਿ ਅਗਰ ਤੁਸੀਂ ਜਾਂ ਫਿਰ ਕੋਈ ਵੀ ਇਨਸਾਨ ਜਾਂ ਫਿਰ ਆਪਣੀ ਫੈਮਲੀ ਦੇ ਨਾਲ ਜਦੋਂ ਸਫ਼ਰ ਕਰਨ ਜਾਂਦਾ ਹੈ ਜਾਂ ਫਿਰ ਪਹਾੜਾਂ ਤੇ ਜਾਏ ਜਾਂ ਕਿੱਥੇ ਵੀ ਜਾਏ ਤੇ ਉਹਨੂੰ ਲ ਨੂੰ ਮਤਲਬ ਕਿ ਕੁੱਛ ਦਵਾਈਆਂ ਨਾਲ ਮਤਲਬ ਕਿ ਲੈਣੀ ਚਾਹੀਦੀਆਂ ਨੇ ਜਿਵੇਂ ਹੁਣ ਬੁਖਾਰ ਦੀ ਦਵਾਈ ਹੋਵੇ ਉਲਟੀ ਦੀ ਦਵਾਈ ਹੋਵੇ ਜਾਂ ਫਿਰ ਮਤਲਬ ਕਿ ਅਹ ਕਦੀ ਕਦੀ ਨਾ ਕੋਈ ਰਸਤੇ ਚ ਕੋਈ ਐਸਾ ਸਮਾਨ ਮਿਲ ਜਾਂਦਾ ਜਿੱਥੇ ਨਾ ਬੰਦੇ ਨੂੰ ਪੇਟ ਖ਼ਰਾਬ ਹੋ ਜਾਂਦਾ ਜਿੰਦੇ ਨਾਲ ਉਲਟੀਆਂ ਲੱਗ ਜਾਂਦੀ ਹੈ ਠੀਕ ਹੈ ਜੀ ਥੋੜ੍ਹੀ ਮਤਲਬ ਕਿ ਅਹ ਬੁਖਾਰ ਹੋਣ ਦੀ ਸੰਭਾਵਨਾ ਮਤਲਬ ਕਿ ਬਣਦੀ ਹੈ ਤੇ ਤੁਹਾਡੇ ਹਿਸਾਬ ਨਾਲ ਦਵਾਈਆਂ ਲੈ ਕੇ ਜਾਣੇ ਚਾਹੀਦੀਆਂ ਨੇ ਜਾਂ ਫਿਰ ਨੀ
ਨਹੀਂ ਦਵਾਈਆਂ ਤਾਂ ਲਿਜਾਣੀਆਂ ਚਾਹੀਦੀਆਂ ਨੇ ਆਪਣੇ ਵਸਤੇ ਬੈਨੀਫਿਟ ਹੈ ਕੁੱਝ ਤੁਹਾਨੂੰ ਦੱਸ ਤੁਹਾਨੂੰ ਕੁਛ ਵੀ ਨਾ ਹੋਵੇ ਤਾਂ ਵੀ ਠੀਕ ਹੈ ਜੇ ਕੁੱਝ ਹੋ ਗਿਆ ਆਪਣੇ ਕੋਲ ਸਮਾਨ ਤੇ ਹੋਏਗਾ ਨਾ
ਠੀਕ ਹੈ ਜੀ ਸਮਝ ਗਏ ਹਾਂ ਤੇ ਤੁਸੀਂ ਹਾਂਜੀ ਸਹੀ ਕਹਿ ਰਹੇ ਹੋ
ਹਰ ਕਿਸੇ ਦੀ ਬੋਡੀ ਦਾ ਹਿਸਾਬ ਵੱਖਰਾ ਵੱਖਰਾ ਹੁੰਦਾ ਹੈ ਕੱਲ ਮੰਨ ਲ ਮੈ ਕੁੱਝ ਹੋ ਗਿਆ ਮ ਕੋਈ ਦਵਾਈ ਤੇ ਪਈ ਹੋਵੇਗੀ ਕਿ ਬ ਕੁਛ ਨਾ ਵੀ ਹੋਵੇ ਤਾਂ ਵੀ ਦਵਾਈ ਪਈਦੀ ਹੈ ਮੈਂ ਵੀ ਹੋ ਸਕਦਾ ਨਾ ਜੇ ਟਰੇਨ ਤੇ ਬੈਠੇ ਜੇ ਕਿਸੇ ਹੋਰ ਨੂੰ ਕੁਝ ਹੋ ਗਿਆ ਬੁਖਾਰ ਚੜ ਗਿਆ ਕਿਸੇ ਹੋਰ ਨੂੰ ਦੇ ਸਕਦੇ ਹਾਂ ਨਾ ਇਹ ਵੀ ਤਾਂ ਫ਼ਰਕ ਪੈ ਜਾਂਦਾ ਨਾ ਹਾਂਜੀ ਹੋਰ
ਸਹੀ ਕਹਿੰਦੇ ਬ ਸਹੀ
ਬਸ ਇਸ ਕਰਕੇ ਆਉਣਾ
ਜੀ ਜੀ
ਬਸ ਮੈਂ ਤੁਹਾਨੂੰ ਕਹਾਂਗੇ ਤੁਸੀਂ ਸ਼ਿਮਲੇ ਰਹਿਣ ਦ ਅਗਲੇ ਮਹੀਨੇ ਤੇ ਜਾਣਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਰਹਿਣ
ਹ ਨਹੀਂ ਵੈਸੇ ਸਾਡੇ ਇੱਧਰ ਤੇ ਉਹ ਬਾਰਿਸ਼ ਹੁੰਦੀ ਪਈ ਹੈ ਤੇ ਤੁਹਾਡੇ ਜਿੱਥੇ ਤੁਸੀਂ ਰਹਿੰਦੇ ਹੋ ਤੇ ਉੱਥੇ ਮਤਲਬ ਕੀ ਧੁੱਪ ਨਈ ਨਿਕਲੀ ਦੀ ਹੈ
ਨਹੀਂ ਅਜ ਤੋ ਸਗੋਂ ਥੜਾ ਅੱਛਾ ਮੌਸਮ ਹੋਇਆ ਦਾ, ਸਗੋਂ ਬਾਰਿਸ਼ ਆਈ ਸੀ ਸਾਰੀ ਰਾਤ
ਅੱਛਾ
ਹਮ ਬਾਰਿਸ਼ ਹੁੰਦੀ ਰਹੀ ਹੈ
ਹੂ
ਹਾਂਜੀ ਹੋਰ
ਹੋ ਬਹੁਤ ਵਧੀਆ ਜੀ ਹੋਰ ਸ਼ਾਮ ਹੋ ਗਈ ਹੈ ਤੇ ਫੇਰ ਹ ਮੈਂ ਸੋਚਣਾ ਕਿ ਮੈਂ ਬਾਜ਼ਾਰ ਜਾਵਾਂ ਮਾਰਕੀਟ ਜਾਵਾਂ ਠੀਕ ਹੈ ਜੀ ਮਤਲਬ ਕਿ ਕੁਛ ਸਮਾਨ ਖਰੀਦਣ ਜਾਵਾਂ ਔਰ ਮੈਨੂੰ ਇਹ ਗੱਲ ਦੱਸੋ ਕਿ ਤੁਹਾਡੇ ਉੱਧਰ ਕੋਈ ਮੇਲਾ ਮੂਲਾ ਲੱਗਦਾ ਹੈ ਕਿਉਂਕਿ ਮੇਰੇ ਸ਼ਹਿਰ ਚ ਨਾ ਮੇਲੇ ਲੱਗੇ ਕਹਿਦਾ ਨੇ
ਅੱਛਾ ਠੀਕ ਐ
ਹਾਂਜੀ
ਦਿਨ ਅੱਛਾ, ਠੀਕ ਹੋਰ ਚਲੋ ਮੈਂ ਤਾਂ, ਮੈਂ ਰੱਖਦੀ, ਮੇਰੇ ਵਲੋਂ - ਲੋਬੀ ਚੋ ਵਾਜਾਂ ਮਾਰਦੇ ਪੈਣਾ
ਹਾਂਜੀ ਚਲੋ ਠੀਕ ਹੈ ਸਤਿ੍ ਸ੍ਰੀ
ਸਤਿ ਸ੍ਰੀ ਅਕਾਲ, ਠੀਕ।